ਹ
ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਜੀ,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
ਬਸ ਵਧੀਆ ਜੀ ਵਧੀਆ, ਤੁਸੀਂ ਸੁਣਾਓ? ਕੀ ਹਾਲ-ਚਾਲ ਐ, ਜੀ ਕੀ ਕਰਦੇ?
ਹਾਂਜੀ, ਬਸ ਕੋਈ ਨੀ, ਅਸੀਂ ਵੀ ਵਧੀਆ ਠੀਕ ਆ। ਬਸ ਉਹੀ ਬੱਚੇ ਆ ਨਾਸ਼ਤਾ ਨਸ਼ਤਾ ਨਾਸ਼ਤੇ ਨੁਸ਼ਤੇ ਚ, ਲੱਗੇ ਹੋਏ ਹਾਂ ਹੋਰ
ਅੱਛਾ-ਅੱਛਾ ਹਾਂ ਚਲੋ, ਕੋਈ ਨੀ,
ਹੁਣ ਫ੍ਰੀ ਹੋਈ ਸੀ, ਮੈਂ ਕਿਹਾ ਚਲੋ ਵੀਰ ਜੀ ਨਾਲ ਗੱਲ ਨੀ ਹੋਈ, ਬੜੇ ਤਿੰਨ ਹੋ ਗਏ।
ਅੱਛਾ, ਅੱਛਾ, ਅੱਛਾ, ਅੱਛਾ।
ਮੈਂ ਕਿਹਾ ਚਲੋ ਪੁੱਛਾਂ, ਮੈਂ ਨਾ ਪੁੱਛਣਾ ਸੀ, ਮੇਰੇ ਨਾ ਬੇਟੇ ਨੂੰ ਨਾ ਥੋੜੀ ਜਿਹੀ। ਅਹ ਦੀ ਪ੍ਰੋਬਲਮ ਹੋ ਗਈ ਹੈ, ਥੋੜ੍ਹੀ ਮਤਲਬ ਸਾਂਸ ਦੀ ਥੋੜ੍ਹੀ ਨਾਂ ਤੇ ਮੈਂ ਪੁੱਛ ਰਹੀ ਸੀ, ਕੋਈ ਅੱਛਾ ਡਾਕਟਰ ਹੈਗਾ ਤੇ ਦੱਸੋ?
ਡਾਕਟਰ ਵੈਸੇ ਤੇ ਇਹਨੂੰ ਤਾਂ ਅੰਗਰੇਜ਼ੀ ਦਵਾਈਆਂ ਆਪਣੀਆਂ ਹੈਗੀਆਂ, ਲੇਕਿਨ ਉਸ ਤੋਂ ਇਲਾਵਾ ਨਾ ਤੁਸੀਂ ਅੰਗਰੇਜ਼ੀ ਦੀ ਦਵਾਈਆਂ ਦੇਣ ਤੋਂ ਚੰਗਾ ਤੁਸੀਂ ਇਹਨੂੰ ਨਾ ਜਿੱਦਾਂ ਆਪਣੀ ਆਯੁਰਵੇਦ ਜਾਂ ਫਿਰ ਹੋਮਿਓਪੈਥੀ ਵਾਲੀ ਚੀਜ਼ਾਂ ਹੋ ਗੀਆਂ, ਇਹ ਚੀਜ਼ ਚ ਤੁਸੀਂ ਥੋੜ੍ਹਾ ਜ਼ਿਆਦਾ ਪ੍ਰੈਫਰ ਕਰਿਓ।
ਹਾਂਜੀ,
ਕਿਉਂਕਿ, ਇਹਨਾਂ ਚੀਜ਼ਾਂ ਨੁਕਸਾਨ ਘੱਟ ਹੈ, ਤੇ ਅਹ ਫਾਇਦੇ। ਚਲੋ, ਨੁਕਸਾਨ ਤੇ ਚਲੋ ਕੁਛ ਨੀ ਕਰਨਗੇ, ਫਾਇਦਾ ਹੀ ਫਾਇਦਾ ਦੇਣਗੇ ਚਾਹੇ ਹੋ ਚਾਹੇ ਨਾ ਹੋ ਲੇਕਿਨ ਫਾਇਦਾ ਤੇ ਹੋਏਗਾ।
ਹਾਂਜੀ, ਆਯੁਰਵੈਦਿਕ ਦਾ ਹੀ ਇਹ ਨਾ ਨੁਕਸਾਨ ਕੋਈ ਨੀ ਹੁੰਦਾ।
ਹਾਂਜੀ-ਹਾਂਜੀ, ਹੋਮਓਪੈਥੀ ਵੀ ਸੇਮ ਐਵੇਂ ਹੀ ਹੈ, ਹੋਮਪੈਥੀ ਦਾ ਵੀ ਇੱਦਾਂ ਹੀ ਕਿ ਤਾਂ ਉਹ ਨੁਕਸਾਨ ਹੀ ਕਰੇਗੀ, ਫਾਇਦਾ ਹੀ ਕਰੇਗੀ ਉਹੂ।
ਹਾਂਜੀ, ਉਹ ਨਾ ਕੋ ਮੈਂ ਨਾ ਆਪਣੇ ਘਰ ਦੇ ਕੋਲ ਵਾਲੇ ਡਾਕਟਰ ਨੂੰ ਹੀ ਦਿਖਾਇਆ ਸੀ, ਤੇ ਉਹ ਕਹਿ ਰਿਹਾ ਸੀ। ਥੋੜਾ ਨਾ ਇਹਨੂੰ ਮਤਲਬ ਪੋਲਿਊਸ਼ਨ ਦੇ ਕਰਕੇ, ਨਾ ਥੋੜਾ ਮਤਲਬ ਧੂੰਆਂ ਵਗੈਰਾ ਤੋ ਐਲਰਜੀ ਹੋ ਰਈ, ਇਨੂੰ ਕੁਛ ਤੇ ਹਾਂਜੀ। ਤੇ ਉਹ ਸਾਡਾ ਨਾ ਘਾਰ ਨਾ ਐਕਚੁਲੀ ਇੰਡਸਟਰੀਅਲ ਏਰੀਆ ਚ ਪੈਂਦਾ ਨਾ।
ਹਾਂਜੀ, ਇਹ ਸਭ ਤੋਂ ਵੱਡੀ ਅਹ ਖ਼ਰਾਬੀ ਹੈ, ਨਾ ਇਹ ਚੀਜ਼ਾਂ ਦੀ। ਤੇ ਨੁਕਸਾਨ ਕਰਦੀਆਂ, ਚੀਜ਼ਾਂ ਹੈ ਜਿੱਦਾਂ ਹੁਣ ਅ ਚਲੋ, ਇੱਕਦਮ ਨੀ ਪਤਾ ਲੱਗੇਗਾ, ਤੁਹਾਨੂੰ ਹੌਲੀ-ਹੌਲੀ ਜ਼ਿਆਦਾ ਵੱਧਦੀ ਹੈ। ਜਿੱਦਾਂ ਥੋੜਾ ਟਾਈਮ ਲੱਗੇਗਾ, ਪਤਾ ਲੱਗਦਾ ਰਹੇਗਾ ਕਿ ਪੋਲਿਊਸ਼ਨ ਨਾਲ ਕਾਫੀ ਫ਼ਰਕ ਪੈਂਦਾ ਸੀਂ।
ਹਾਂਜੀ, ਉਹ ਦੇਖੋ ਹੁਣ ਚਾਰੋ ਤਰਫ ਦੇਖ ਫੈਕਟਰੀਆਂ ਹੋਏਗੀ, ਤੇ ਹੁਣ ਉਹਦਾ ਧੂੰਆਂ ਹੁਣ ਅਸੀਂ ਆਪਣੇ ਘਰ ਨੂੰ ਕਿੰਨਾ ਕੁ ਬਚਾ ਲਾਂਗੇ? ਅਸੀਂ ਵੈਸੇ ਤੇ ਸਾਰੀ ਤਬਰਸਤ ਤੋਂ ਕਵਰ ਕੀਤਾ ਹੋਇਆ, ਲੇਕਿਨ ਫੇਰ ਵੀ ਅਸੀਂ ਬੱਚਾ ਤੇ ਬਾਹਰ ਤੇ ਜਾਂਦਾ ਹੀਏ ਖੇ
ਇਕ ਵੀ ਲਗਾਉਣਾ ਦਾ ਕਿੰਨਾ ਕਿ ਮਾਸਕ ਲਗਾਵਾਂਗੇ ਵੇ
ਖੇਲਣ ਵੀ ਜਾਨ, ਹਾਂਜੀ ਖੇਲਣ ਵੀ ਜਾਂਦਾ ਹੈ ਬੱਚਾ ਦੇਖੋ ਹੁਣ ਉੱਥੇ ਵੀ ਫੇਰ ਹੁਣ ਕਿੰਨਾ ਕੁ ਸੀ ਬੱਚੇ ਨੂੰ ਕਿੰਨੇ ਮਾਸਕ ਵੀ ਜਿਆਦਾ ਦੇਰ ਨੀ ਲਗਾਇਆ ਜਾਂਦਾ। ਗਰਮੀ ਏਨੀ
ਨਹੀਂ-ਨਹੀਂ, ਮਾਸਕ ਉਹ ਫਿਰ ਸਾਹ ਲੈਣ ਚ ਵੀ ਫਿਰ ਵੈਸੇ ਹੀ ਦਿੱਕਤ ਹੋ ਜਾਂਦੀ, ਜ਼ਿਆਦਾ ਟਾਈਮ ਲਾਯ ਰੱਖੋਗੇ ਤੇ ਫੇਰ ਔਖਾ ਹੋ ਜਾਂਦਾ ਕੰਮ ਇੱਕ ਤੇ ਬੱਚਾ ਵੈਸੇ ਜਦੋਂ ਖੇਲਦਾ ਮਾਸਕ ਤੇ ਲੱਗਾ ਨੀ ਹੋਣਾ ਚਾਹੀਦਾ ਮੂਹ ਤੇ ਕਿਉਂਕਿ ਉਦ ਥੋੜਾ ਸਾਹ ਲੈਣ ਚ ਵੀ ਦਿੱਕਤ ਆ ਜਾਂਦੀ ਨਾ ਜ਼ਿਆਦਾ
ਹਾਂਜੀ, ਜ਼ਿਆਦਾ ਦੇਰ ਮਾਸਕ ਗਰਮੀ ਚ ਵੀ ਨਹੀਂ ਲਗਾ ਸਕਦੇ ਉਹ ਵੀ
ਹਾਂ, ਜੇ ਖੇ ਖੇਲ ਇਹੀ ਨਾ ਖੇਲਣਾ ਵੀ ਹੈ ਤੇ ਪਰ ਫਿਰ ਫਾਇਦਾ ਕਿ ਜਦੋਂ ਪੋਲਿਊਸ਼ਨ ਹੀ ਇੰਨਾ ਹੈ ਤੇ ਖੇਲਣ ਦਾ ਵੀ ਉੱਥੇ ਫਾਇਦਾ ਨੀ ਹੈ ਉਸ ਜਗ੍ਹਾ ਤੇ ਜਿੱਥੇ ਮੰਨ ਲਓ ਏਦਾਂ ਪੋਲਿਊਸ਼ਨ ਉਹ ਤੇ ਲੋਕੀ ਸੋਚਦੇ ਆ ਕਿ ਬੱਚਾ ਖੇਲਣ ਗਯਾ ਲੇਕਿ ਪਰ ਉਹ ਚੀਜ਼ਾਂ ਨੁਕਸਾਨ ਹੀ ਕਰਨਗੀਆਂ ਬਾਹਰ ਜਿਹੜਾ ਪੋਲਿਊਸ਼ਨ ਹੈ ਸਾਰੀ ਚੀਜ਼ਾਂ ਇਹ, ਹਵਾ ਚ ਤੇ ਹੈਗਾ ਹੀ ਹੈ।
ਹਾਂ, ਅਸੀਂ ਤਾਂ ਸੋਚ ਚੰਗੇ ਚਲੋ ਬੱਚੇ ਦੀ ਫਿਟਨੈਸ ਵਾਸਤੇ ਗੇਮਸ ਅੱਛੀਆਂ ਚਲੋ ਖੇਲ ਰਹੇ ਹੈ। ਪਰ ਅਗਰ ਜੀ ਅਗਰ ਐਟਮੋਸਫੀਅਰ ਹੀ ਜ਼ਹਿਰੀਲਾ ਹੋਏਗਾ ਤੇ ਬੱਚੇ ਨੂੰ, ਗੇਮਸ ਦਾ ਵੀ ਕੀ ਫਾਇਦਾ ਹੋਏਗਾ?
ਹਾਂਜੀ, ਇਹ ਗੱਲ ਤੇ ਹੈ ਕਿਉਂਕਿ ਬਾਕੀ ਇੱਕ ਚੀਜ਼ ਹੋਰ ਅ ਹੁਣ ਅ ਬੰਦਾ ਫੋਨ ਵੀ ਕਿੰਨਾ ਕੁ ਦੇ ਦੇ ਬੱਚੇ ਨੂੰ? ਕਿਉਂਕਿ ਅਹ ਫੋਨ ਜ਼ਿਆਦਾ ਚਲਾਏਗਾ ਫੇਰ ਆਪਾਂ ਸੋਚਦੇ ਹਾਂ ਕਿ ਬਈ ਸਰੀਰ ਵੈਸੇ ਡਾਊਨ ਹੋ ਜਾਂਦਾ ਐ।
ਹਾਂਜੀ, ਉਹੀ ਨਾ ਅਸੀਂ ਕਹਿੰਦੇ ਹਾਂ ਚਲੋ ਬਚਾ ਫੋਨ ਛੋੜ ਕੇ ਖੇਲਣ ਜਾ ਰਿਹਾ ਚਲੋ ਅੱਛੀ ਗੱਲ ਏ। ਤੇ ਹੁਣ ਇਹ ਵੀ ਨੀ ਪਤਾ ਨਾ ਹੁਣ ਉਧਰ ਇੰਨੀ ਗੈਸਾਂ ਜਹਰਿਲੀਆਂ ਹੈਗੀਆਂ ਨੇ ਉਹ ਬ ਬੱਚੇ ਨੂੰ ਨੁਕਸਾਨ ਦੇ ਰਹੀਆਂ ਨੇ। ਹੁਣ ਦੇਖੋ ਲੋ ਇਹ ਵੀ ਗ਼ਲਤੀ ਹੈਗੀ ਹੈ। ਜਿਹੜੇ ਲੋਕ ਅੱਜ ਕੱਲ੍ਹ ਪੇੜ ਪੇੜ ਕੱਟੀ ਜਾ ਰਹੇ ਨੇ, ਹੁਣ ਦੇਖੋ ਇੰਨਾ ਇੰਨੀ ਜ਼ਿਆਦਾ ਪੇੜਾਂ ਦੀ ਕੱਟਿੰਗ ਹੋ ਰਹੀ ਹੈ ਕਿਧਰੇ ਅ ਸੜਕਾਂ ਬਿਆਨੀ ਐ।
ਕਿ ਅ ਏਦਾਂ ਕਿ ਫੋਰਲੇਨ ਬੰਦ ਤੇ ਕਾਫ਼ੀ ਰਿਹਾ ਅ ਆਪਣੇ ਵਧੀਆ ਵੀ ਹੋ ਰਹੀ ਚੀਜ਼ਾਂ, ਲੇਕਿਨ ਉਸਦੇ ਇਹ ਨੀ ਸੋਚਦੇ ਲੋਕ ਕਿ ਬਈ ਕਿੰਨਾ ਪੇੜ ਕੱਟ ਰਿਹਾ ਕਿੰਨਾ ਉਸ ਵਿਚਾਰਾ ਅ ਪੰਛੀ ਵਗੈਰਾ ਆਪਣੇ ਬੜੇ ਉਸ ਜਿੱਦਾਂ ਹੁਣ
ਦੇਖੋ ਪੰਛੀ ਵੀ ਮਰ ਰਹੇ ਨੇ ਗਰਮੀ ਚ, ਪੰਛੀਆਂ ਨੂੰ ਹੈ ਨੀ
ਹੁਣ ਅਸੀਂ ਆਪਣੇ ਲਈ ਘਰ ਬਣਾਈ ਜਾਵਾਂਗੇ ਤੇ ਉਹਨਾਂ ਨੂੰ ਪੇੜ ਰਹਿਣਗੇ ਨੀ ਫਿਰ ਦੇ ਅ ਕੀ ਕਰਨਗੇ, ਫੇਿਰ ਪੰਛੀ ਫੇਰ ਆਪੇ ਉੱਧਰੋਂ ਚੱਲ ਜਾਣਗੇ। ਤ ਹੋਰ ਅਲੱਗ ਜਗ੍ਹਾ ਚ' ਜਾਣੇ, ਕੋਈ ਮਰ ਜਾ ਮਰ ਜਾਣਗੇ ਵਿਚਾਰੇ
ਹਾਂ, ਪਾਣੀ ਨੀ ਮਿਲਦਾ। ਪ ਪੰਛੀਆਂ ਨੂੰ ਹੁਣ ਮੈਂ ਦੇਖੋ ਮੈਂ ਤੇ ਆਪਣੀ ਛੱਤ ਤੇ ਵੀ ਇੰਨੀ ਅੱਛੀ ਅਹ ਤੇ ਕਿਚਨ ਗਾਰਡਨ ਵੀ ਬਣਾ ਰੱਖਿਆ ਇਹ। ਔਰ ਮੇਰੀ ਛੱਤ ਹਾਂਜੀ ਅਹ ਆਪਣੀ ਤਰਫੋਂ ਅਸੀਂ ਤੇ ਕੋਸ਼ਿਸ਼ ਕਰਨੇ ਹਾਂ, ਪਰ ਹੁਣ ਥੋੜਾ ਸਰਕਾਰ ਨੂੰ ਇਸ ਤਰਫ
ਇਹ ਚੀਜ਼ ਹਾਂ, ਹਾਂਜੀ- ਹਾਂਜੀ-ਹਾਂਜੀ ਸਰਕਾਰ, ਸਰਕਾਰ ਦਾ ਵੀ ਏਦਾਂ ਹੈ ਕਿ ਅਹ ਆਹ ਚੀਜ਼ਾਂ ਬੈਨ ਵੀ ਸਮਝੋ ਨਹੀਂ ਲੱਗ ਸਕਦਾ। ਕਿਉਂਕਿ ਆਹ ਚੀਜ਼ਾਂ ਏਦਾਂ ਕਿ- ਬਈ ਅਹ ਬੜੀ ਵੱਡੀ ਅ ਪਹੁੰਚ ਜਿੱਦਾਂ ਕਹਿ ਸਕਦੇ ਕਿ ਉੱਥੇ ਤੱਕ ਜਾਣਾ ਪਏਗਾ। ਤਾਂ ਜਾ ਕੇ- ਕਿ ਆਹ ਚੀਜ਼ਾਂ ਕੁਛ ਅੱਗੇ ਰੰਗ ਲਾ ਸਕਦੀਆਂ। ਕਿ ਵੀ ਹਾਂ
ਅਤੇ ਸਰਕਾਰ ਕੇ ਹਾਂਜੀ ਸਰਕਾਰ ਨੇ ਕੀ ਰੋਕਣਾ। ਸਰਕਾਰ ਤੇ ਖੁੱਦ ਕੱਟ ਰਹੀ ਹੈ ਪੇੜ ਕਿਧਰੇ ਅਰ ਫੋਰਟ ਬਣਾਣਾ, ਕਿਧਰੇ ਇਹਨਾਂ ਨੇ ਬੱਸ ਸਟੈਂਡ ਬਣਾਣਾ। ਪੇੜ ਹੁਣ ਕੱਲ ਹੀ ਮੈਂ ਦੇਖ ਦੇਖਿਆ ਉਹਦੇ ਵਿੱਚ ਨਿਊਜ਼ ਚ 'ਦੇਖਿਆ ਹੈ। ਕਿ ਬਸ ਅਡਾ ਬਣਾਉਣਾ ਸੀ ਤੇ ਉੱਥੇ ਇੰਨੇ ਵੱਡੇ ਵੱਡੇ ਪੇੜ ਨੀਮ ਦੇ ਇੰਨੇ ਪੇੜ ਕੱਟਿਆ। ਇਹਨਾ ਲੋਕਾਂ ਨੇ ਵਿਰੋਧ ਕੀਤਾ ਪਰ ਉਹਨਾਂ ਦੀ ਨਹੀਂ ਸੁਣੀ ਗਈ। ਇੰਨੇ ਅੱਛੇ- ਅੱਛੇ ਪੇੜ ਇੰਨੇ ਭਾਰੇ- ਭਾਰੇ ਪੇੜ ਇੰਨੇ ਅੱਛੇ ਪੇੜ ਕੱਟ ਦਿੱਤੇ। ਉਹਨਾਂ ਨੇ ਕਿਸ ਵਾਸਤੇ ਕਿ ਉਸ ਜਗ੍ਹਾ ਤੇ ਬੱਸ ਅੱਡਾ ਬਣਾਉਣਾ। ਸਰ
ਬਸ ਉਓਹੀ ਗੱਲ ਨਾ। ਆਪਾਂ ਤਾਂ ਸੋਚਦੇ ਰਹਿ ਜਾਂਵਾਗੇ। ਬਸ ਏਦਾਂ ਹਾਂਜੀ -ਹਾਂਜੀ ਆਪਾਂ ਤਾਂ ਇਸੇ ਸੋਚ ਸਕਦੇ ਕਿ ਵੀ ਹਾਂ ਨਾ ਹੋਏ ਕੰਮ ਏਵੇ ਦਾ ਨਾ ਹੋਏ। ਪਰ ਫਿਰ ਵੀ ਉਹਨਾਂ ਦੇ ਭਰੀ ਹੈ ਉਹ ਤੇ ਕਰਨਗੇ ਜਿਹਨਾਂ ਨੇ ਕਰਨਾ ਉਹ ਤੇ ਕਰਨਗੇ।
ਹਾਂਜੀ, ਉਹਹੀ ਨਾ ਹ ਸਕੂਲਾਂ ਚ' ਵੀ ਬੱਚਿਆਂ ਨੂੰ ਅਵੇਅਰ ਕਰਨਾ ਚਾਹੀਦਾ। ਟੀਚਰਸ ਦੀ ਵੀ ਪੋਂਸੀਬਿਲਟੀ ਹੋਣੀ
ਹਾਂਜੀ ਮੇਨ -ਮੇਨ ਸਟੱਡੀ ਵਿੱਚ ਇਹ ਹੈ ਕਿ ਜਿਹੜੇ ਟੋਪਿਕ ਮੇਨ ਤੇ ਉਹਨਾਂ ਉਪਰ ਗੱਲ ਕਰਨ ਐਵੇਂ ਉਹਦੇ ਉੱਪਰ ਇਹ ਟੋਪਿਕਸ ਲਿਆ ਕੇ ਕੋਈ ਫਾਇਦਾ ਨਹੀਂ। ਕਿਉਂਕਿ ਜਿਹੜੀ ਚੀਜ਼ਾਂ ਸਾਡੇ ਦਿਨਚਰਿਆ ਚ' ਡੇਲੀ ਕੰਮ ਚ' ਆਉਣੀਆਂ ਉਹ ਚੀਜ਼ਾਂ ਪਤਾ ਲੱਗਣ ਜ਼ਿਆਦਾ
ਹਾਂਜੀ। ਉਹ ਨਾ ਹੁਣ ਟੀਚਰਸ ਵੀ ਅਗਰ ਬੱਚਿਆਂ ਨੂੰ ਅਸੀਂ ਅਗਰ ਬਚਪਨ ਤੋਂ ਹੀ ਅਹ ਅੱਛੀ ਸ਼ਿਕਸ਼ਾ ਦੇਵਾਂਗੇ ਦੇਖੋ, ਪੇੜ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ। ਪੇੜ ਲਗਾਉਣੇ ਬਹੁਤ ਜ਼ਰੂਰੀ ਨੇ ਪੇੜ, ਤੋਂ ਫਿਰ ਉਹ ਆਉਣ ਵਾਲੀ ਜਨਰੇਸ਼ਨ ਨੂੰ ਉਹਦੀ ਵੈਲਿਊ ਪਤਾ ਲੱਗੇਗੀ। ਜ ਹੁਣ ਓਵੀ ਉਹ ਵੀ ਆਪਣੇ ਆਸ- ਪਾਸ ਪੇੜ ਜਿਆਦਾ ਤੋਂ ਜ਼ਿਆਦਾ ਉਗਾਉਣ ਦੀ ਕੋਸ਼ਿਸ਼ ਕਰਨਗੇ।
ਤੇ ਦੋ- ਚਾਰ ਪੰਜ ਸਾਲ ਦੇ ਹੁੰਦੇ ਨੇ ਉਹਨਾਂ ਨੂੰ ਅਸੀਂ ਆਪੇ ਦੂਜਿਆਂ ਤੋਂ ਕੀ ਅਸੀਂ ਉਮੀਦ ਕਰਨੀ ਅਸੀਂ ਆਪਣੇ- ਆਪ ਹੀ ਸ਼ੁਰੂ ਕਰਾਂਗੇ ਮੰਨ ਲਓ ਇੱਕ- ਇੱਕ ਪੌਦਾ ਲਗਵਾਉਣਾ ਸ਼ੁਰੂ ਕਰਾਂਗੇ ਤੇ ਬੱਚਾ ਸਮਝੇਗਾ ਹਾਂ ਵੀ ਮੇਰੇ ਤੋਂ ਆਹ ਚੀਜ਼ਾਂ ਕਰਵਾ ਰਹੇ ਨੇ। ਤੇ ਉਹਦਾ ਕੁਛ ਅੱਗੇ ਜਾ ਕੇ ਫ਼ਰਕ ਪਏਗਾ ਚੀਜ਼ਾਂ ਦਾ।
ਸਕੂਲਾਂ 'ਚ ਵੀ ਬੱਚਿਆਂ ਨੂੰ ਇਹੀ ਪ੍ਰੋਜੈਕਟ ਦੇਣ ਨਾ ਵੀ ਬੱਚੇ ਤੁਸੀਂ ਆਪ ਆਪਣੇ ਪੇੜ ਲਗਾਉਂਦੇ ਹਾਂ ਔਰ ਫਿਰ ਸਾਨੂੰ ਉਹਦੀ ਪ੍ਰੋਗਰੈਸ ਸਿਖਾਉਣੀ ਏ ਉਹਦੀ ਮਤਲਬ ਪੂਰੀ ਸਕਰੀਨ ਸ਼ੋਟ ਲੈ ਕੇ ਸਾਨੂੰ ਉਹਦੀ ਪ੍ਰੋਗਰੈਸਖ ਲਗਾਨੀ ਏ ਪੇੜ। ਇਸ ਤਰਾਂ ਦੇ ਪ੍ਰੋਜੈਕਟ ਸਕੂਲ ਵੀਚ ਦੇਣ ਨਾ ਬੱਚੇ ਚਲੋ ਐਵੇਂ ਦੇ ਪ੍ਰੋਜੈਕਟ। ਤੇ ਤਾਂ ਵੀ ਬੜਾ ਬੱਚਿਆਂ ਨੂੰ ਬੱਚੇ ਆਪਣੀਆਂ ਅੱਖਾਂ ਨਾਲ ਦੇਖਣਗੇ। ਕਿ ਇੱਕ ਪੀਸ ਤੋਂ ਪੌਦਾ ਬਣਿਆ ਪੌਦੇ
ਹਾਂਜੀ ਉਹ ਫੇਿਰ ਬੱਚੇ ਨੂੰ ਖੁਸ਼ੀ ਹੋਏਗੀ ਬਈਮੈਂ ਮੈਂ ਉਗਾਇਆ ਸੀ ਵੀ ਮੇਰੀ ਤਰ ਤੋਂ ਹੁਣ ਉਹਦੀ ਜ ਹੈਗਾ ਉਹ ਕੁਛ ਆਪਣੇ ਦੂਜੇ ਪ੍ਰੋਜੈਕਟ ਲੈ ਕੇ ਆ ਜਾਂਦੇ ਨੇ ਬੋਲਦੇ ਨੇ ਆਹ ਬਣਾ ਕੇ ਲਿਆਓ ਕੋਈ ਫੋ ਗ ਗੱਤੇ ਦੇ ਉੱਪਰ ਗੱਤੇ ਦੇ ਉੱਪਰ ਚੀਜ਼ਾਂ ਉਹ ਬਣਾ ਕੇ ਲਿਆਓ ਐਵੇਂ ਕਰਕੇ ਲਿਆਓ ਫਿਰ ਉਹ ਤਾ ਵੀ ਕੀ ਕਰਦਾ। ਹੈਬਾਹਰੋਂ ਪੈਸੇ ਦੇ ਕੇ ਕਿਸੇ ਬਣਵਾ ਕੇ ਲਿਆਏਗਾ ਉਹਦਾ ਕੀ ਫਾਇਦਾ ਆਪੇ ਬਣਾਉਣ ਦਾ ਫਾਇਦਾ ਕੀ ਆਪੇ ਹੀ ਬਣਾਏਗਾ ਨੀ ਬੱਚਾ
ਹਾਂਜੀ ਜਿਹਨਾਂ ਕੋਲ ਪੈਸੇ ਹੋਣਗੇ ਉਹ ਬਾਜ਼ਾਰੋਂ ਬਣਵਾ ਲੈਂ ਗੇ ਨਹੀਂ ਤੇ ਵੈਸੇ ਤਾਂ ਮੈਂ ਅਕਸਰ ਦੇਖਿਆ ਮੰ ਮੰਮੀਆਂ ਕੋਲੋ ਹੀ ਬਣਵਾਉਂਦੇ ਨੇ ਮਾਵਾਂ ਦਾ ਹੀ ਸਿਰ ਦਰਦ ਹੋ ਜਾਂਦਾ ਬਣਾ ਬਣਾ ਕੇ ਅਸੀਂ ਖੁਦ ਬਣਾਏ ਹੋਏ ਨੇ ਆਪਣੇ ਬੱਚਿਆਂ ਦੇ
ਹਾਂਜੀ -ਹਾਂਜੀ ਉਹੀ ਗੱਲ ਨਾ ਇਹ ਜਿਹੜੀ ਚੀਜ਼ ਆ ਕੰਮ ਦੀ ਹੋਈੇ ਤਾਂ ਮੰਨ ਲਓ ਪੌਦਾ ਉਗਾਉਣਾ ਸਿਖਾਉਣ ਗੇ ਇੱਦਾਂ ਲਗਾਓਗੇ ਏਦਾਂ ਤੁਸੀਂ ਆਹ ਚੀਜ਼ ਕਰੋਗੇ ਤਾਂ ਕੱਲ੍ਹ ਨੂੰ ਉਹ ਜਿੱਦਾਂ ਮੰਨ ਲਉ ਬੱਚਾ ਤੀਜੀ ਚੌਥੀ 'ਚ ਹੈਗਾ ਜਦੋਂ ਸੱਵੀਂ ਅਠਵੀਂ ਨੌਵੀਂ ' ਪਹੁੰਚੇਗਾ ਤਾਂ ਪੌਦਾ ਉਹਨੂੰ ਪੇੜ ਬਣਦਾ ਦੇਖੇਗਾ ਤੇ
ਵੇਖਿਆ ਆਪਣੇ ਹੱਥ ਨਾਲ ਲਗਾਏ ਪੇੜ ਨੂੰ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਉਹ ਫਲ ਦੇਣ ਲੱਗ ਕਿਹਾ ਤੇ ਸਾਨੂੰ ਆਪ ਨੂੰ ਖੁਦ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਅਹ ਮੈਂ ਹੁਣ ਲਗਾਏ ਹੋਏ ਨੇ ਆਪਣੇ ਮੇਰੇ ਅਗਰ ਹੁਣ ਕੋਈ ਚੀਜ਼ ਜੈਸੇ ਮਿਰਚੀ ਆ ਗਈ ਹੈ ਤੇ ਮੈਨੂੰ ਇੰਨੀ ਖੁਸ਼ੀ ਹੁੰਦੀ ਹੁੰ ਮਿਰਚੀ ਲੱਗ ਗਈ ਏ ਨਿੰਬੂ ਆ ਗਹੇ ਨੇ
ਹਾਂਜੀ -ਹਾਂਜੀ ਉਹੀ ਗੱਲ ਹੈ ਨਾ ਜਿੱਦਾਂ ਆਪਾਂ ਵੀ ਇੱਥੇ ਬੂਟੇ ਲਵਾਏ ਨੇ ਸਾਡੀ ਦਾਦੀ ਨੇ ਸਾਡੇ ਤੋਂ ਲਵਾਏ ਬੂਟੇ ਜਿੱਦਾਂ ਕੋਈ ਅਹ ਆਪਣਾ ਅਹ ਇਹਦਾ ਕੀ ਨਾਮ ਅੰਗੂਰਾਂ ਦਾ ਹੋ ਗਿਆ ਜਾਂ ਤੇ ਇਹ ਜਾਂ ਤੇ ਮਿਰਚ ਦੇ ਵੀ ਲੱਗੇ ਨੇ ਬੂਟੇ ਆਪਣੇ ਇੱਧਰ ਇਹਦ ਹੀ ਚੀਜ਼ਾਂ ਸਾਰੀਆਂ ਜਿਵੇਂ ਜ ਨਿੰਬੂ ਵੀ ਲਵਾਏ ਸੀ ਤੇ ਅਸੀਂ ਅਜ ਸਾਰੀ ਚੀਜ਼ਾਂ ਤੋ ਪੌਦਾ ਉੱਗਦਾ ਹੀ ਦੇਖਦੇ ਹਾਂ ਆਪਾਂ ਲੱਗਣ ਦੀ ਬਾਹਰ ਦੀ ਗੱਲ ਹੈ ਜੋ ਉਗਦਾ ਹੀ ਦੇਖਦੇ ਹਾਂ ਤਾਂ ਉਹ ਖੁਸ਼ੀ ਬੜੀ ਹੁੰਦੀ ਹੈ
ਕਿੰਨੀ ਖੁਸ਼ੀ ਹੁੰਦੀ ਹੈ ਵੀ ਹਾਂ ਪੇ ਪੇੜ ਲੱਗ ਸਾਡਾ ਪੌਦਾ ਲੱਗ ਗਿਆ ਹੈ ਹੁਣ ਗਰੋ ਜਦੋਂ ਗਰੋ ਕਰਦਾ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਐਸੇ ਤਰ੍ਹਾਂ ਹੀ ਹੁ ਇਸ ਹਾਂਜੀ ਹੁਣ ਤੁਸੀਂ ਬਰਸਾਤ ਤਾਂ ਇਸ ਤੇ ਜਿਹੜਾ ਵੀ ਲਗਾਓਗੇ ਨਾ ਪੇੜ ਤੁਸੀਂ ਉਹ ਲੱਗ ਜਾਏਗਾ ਬਰਸਾਤ ਵਿੱਚ ਤੇ ਇੰਨੀ ਅੱਛੀ ਉਹਦੀ ਹੋ ਜਾਂਦੀ ਨਾ ਸਿੰਚਾਈ ਕੋਈ ਵੀ ਪੇੜ ਲਗਾ ਲੋ ਬਰਸਾਤ ਵਿਚ ਓ ਲੱਗ ਜਾਏਗਾ
ਹਾਂਜੀ-ਹਾਂਜੀ ਹਾਂਜੀ ਦੋ ਮਹੀਨੇ ਚ ਹੀ ਅ ਸਾਨੂੰ ਪਤਾ ਲੱਗ ਜਾਂਦਾ ਵੀ ਵਧੀਆ ਉਗ ਗਿਆ ਕਿੱਦਾਂ ਦਾ ਜੋ ਵੀ ਹੈ
ਹਾਂਜੀ ਤੇ ਉਹ ਦੋ ਮਹੀਨੇ ਚ ਹੀ ਇੰਨੀ ਅੱਛੀ ਗਰੋ ਕਰ ਜਾਏਗਾ ਅ ਕੋਈ ਵੀ ਪੌਦਾ ਤੁਸੀਂ ਲਗਾ ਲੋ ਹੈ ਦੋ ਮਹੀਨੇ ਬੜਾ ਵਧੀਆ ਗਰੋ ਕਰ ਜਾਏਗਾ ਇਸ ਮਹੀਨੇ ਮੈਂ ਵੀ ਕਰਨੀ ਆ ਇਸ ਮਹੀਨੇ ਵੀ ਪੌਦੇ ਮੈਂ ਵੀ ਕਿੱਧਰੋਂ ਕਟਿੰਗ ਮਿਲ ਜਾਂਦੀ ਏ ਕਿੱਧਰੋਂ ਕਟਿੰਗ ਕੋਈ ਵੀ ਕਟਿੰਗ-ਕਟਿੰਗ ਤੋਂ ਹੀ ਲੱਗ ਜਾਂਦੇ ਨੇ
ਹਾਂ ਉਓਦਾਂ ਵੀ ਲੱਗ ਜਾਂਦੇ ਹਾਂ ਜਿੱਦਾਂ ਅੱਜ ਕੱਲ੍ਹ ਤੇ ਉਹ ਚੀਜ਼ ਬੜੀ ਆਈ ਹੈ ਕਿ ਅ ਜਦੋਂ ਪੌਦਾ ਮਾੜਾ ਕੱਢ ਕੇ ਟੇਪ ਲਗਾ ਕੇ ਕਿਤੇ ਉਹਨੂੰ ਅਹ ਨਵੇਂ ਪੌਦੇ ਨਵੇਂ ਪੇੜ ਚ ਉਗਾ ਦੋ ਉਹਨੂੰ ਭਾਵੇਂ ਉਹ ਛੇਤੀ ਗਰੋ ਕਰਦੇ ਆ ਕਿਉਂਕਿ ਉਹ ਪਹਿਲੇ ਦੀ ਅਹ ਪੇੜ ਬਣਿਆ ਹੋਇਆ ਐਵੇਂ ਚੀਜ਼ਾਂ ਬੜੀ ਵਧੀਆ ਹਾਂਜੀ-ਹਾਂਜੀ ਬਾਕੀ ਹਾਂ ਇਹ ਥੋੜ੍ਹਾ ਚਲੋ ਅਹ ਬੱਚਿਆਂ ਲਈ ਇਹ ਹੈ ਕਿ ਹੁਣ ਉਹਨਾਂ ਨੂੰ ਥੋੜ੍ਹਾ ਜਾਗਰੂਕ ਹੀ ਕਰ ਸਕਦੇ ਹਾਂ ਆਪਾਂ-ਆਪਾਂ ਸੁੋਸਾਇਟੀ ਜਾ ਕੇ ਕਿਸੇ ਨੂੰ ਕਹਿ ਤੇ ਨੀ ਪੁੱਛ ਸਕਦੇ ਬਸ ਇੰਨਾ ਕਰ
ਹਾਂ ਅਸੀਂ ਕਿਸੇ ਨੂੰ ਕੁਛ ਕਹਿ ਨਹੀਂ ਸਕਦੇ ਲੜਾਈ ਝਗੜਾ ਤੇ ਅਸੀਂ ਕਰ ਨੀ ਸਕਦੇ ਅਸੀਂ ਆਪਣੇ ਘਰ ਤੋਂ ਹੀ ਸ਼ੁਰੂਆਤ ਕਰ ਸਕਦੇ ਹਾ ਹਾਂਜੀ ਹਾਂ ਘਰ ਤੋਂ ਹੀ ਸ਼ੁਰੂਆਤ ਕਰ ਸਕ ਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਹੀ ਦੇ ਸਕਦੇ ਹਾਂ
ਕਿਸੇ ਨੂੰ ਕੁਛ ਨੀ ਕਹਿ ਸਕਦੇ ਆਪਾਂ ਇਸ ਚੀਜ਼ ਬਾਰੇ
ਤੇ ਉਹ ਉਲਟਾਆ ਸਾਡੇ ਤੇ
ਉਹ ਉਲਟ ਕਹਿਣਗੇ ਵੀ ਤੁਸੀਂ ਕਿਉਂ ਕਹਿ ਰਹੇ ਵੀ ਤੁਸੀਂ ਆਪਣਾ ਕੰਮ ਦੇਖੋ ਸਾਨੂੰ ਆਪਣਾ ਕੰਮ ਦੇਖਣ ਦੋ
ਉਹੀ ਨਾ ਆਪਣਾ ਆਪਣੇ-ਆਪਣੇ ਘਰ ਤੋਂ ਹੀ ਸ਼ੁਰੂਆਤ ਕਰ ਸਕਦੇ ਹਾਂ ਹੋਰ ਕੁਛ ਐਵੇ ਕਿ ਵਗੈਰਾ ਨੂੰ ਸੁਜੈਸ਼ਨ ਦੇ ਸਕਦੇ ਆ ਵੀ ਤੁਸੀਂ ਪ੍ਰੋਜੈਕਟ ਚ ਬੱਚਿਆਂ ਨੂੰ ਏਵੇਂ
ਹਾਂਜੀ ਇਹ-ਇਹ ਤੇ ਹੈ ਇਹ ਗੱਲ ਤਾਂ ਹੈ ਹਾਂਜੀ-ਹਾਂਜੀ-ਹਾਂਜੀ
ਸੁਜੈਸ਼ਨ ਹੀ ਦੇ ਸਕਦੇ ਹਾਂ ਬਸ ਅਸੀਂ ਕਿਸੇ ਨੂੰ
ਹਾਂਜੀ ਚਲੋ ਇਹ ਹੈ ਕਿ ਬਸ ਆਪਣੇ ਆਪਣਾ ਉਹੀ ਮਾਹੋਲ ਦੇਖੀ ਜਾਓ ਬਸ ਜਿੱਦਾਂ ਦਾ ਹੈ ਥੋੜਾ ਜਿਹਾ ਉਹਨੂੰ ਚੇਂਜ ਕਰ ਕੇ ਆਪਣੇ ਹਿਸਾਬ ਨਾਲ ਵਧੀਆ ਚਲਾਈ ਜਾਊਗਾ ਜਿੱਦਾਂ ਚੱਲਦਾ ਬਸ ਆਪਣੀ ਲਾਈਫ ਸਟਾਈਲ ਚ ਥੋੜਾ ਚੇਂਜ ਕਰ ਸਕਦੇ ਹਾਂ ਆਪਾਂ ਆ ਚੀਜ਼ ਥੋੜੀ ਜਿਹੀ ਬਸ ਬਾਕੀ ਤੇ ਹੋਰ ਆਪਾਂ ਕੁਛ ਨਹੀਂ ਕਹਿ ਸਕਦੇ
ਚਲੋ ਵੀਰ ਜੀ ਫੇਰ ਤੁਸੀਂ ਆਣਾ ਬੜੇ ਦਿਨ ਹੋ ਗਏ ਤੁਸੀਂ ਆਏ ਨੀ ਘਰ ਚੱਕਰ ਲਾਣਾ ਯਾਦ ਕਰਦੇ ਪਏ ਸੀ ਤੁਹਾਨੂੰ ਹਾਂ ਇਹ ਵੀ ਕਹਿੰਦੇ ਸੀ ਪੁੱਛ ਹੀ ਆਏ ਨੀ ਹੈਗੇ ਬੜੇ ਦਿਨ ਹੋਗੇ ਲਗਾਨਾ ਚੱਕਰ ਫਿਰ ਤੁਸੀਂ ਘਰ ਹਾਂਜੀ-ਹਾਂਜੀ ਕੋਈ ਗੱਲ ਨੀ ਠੀਕ
ਓਕੇ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।